ਹੈਲੋ, ਹਾਂਜੀ ਸਸ਼ ਰੀ ਕਾਲ ਜੀ, ਸਸ਼ ਰੀ ਕਾਲ।
ਹੋਰ ਕੀ ਹਾਲ ਚ, ਬਸ ਵਧੀਆ, ਤੁਸੀਂ ਸੁਣਾਓ ਤੁਹਾਡੇ ਕੀ ਹਾਲ- ਚਾਲ ਨੇ।
ਬਾਸ ਵਧੀਆਂ, ਹੋਰ
ਹੋਰ ਤੁਹਾਡੇ ਬੱਚੇ ਠੀਕ ਨੇ।
ਹਾਂਜੀ, ਵਧੀਆ- ਵਧੀਆ ਮੈਂਗੋ ਖਾ ਰਹੇ ਨੇ। ਰੋਟੀ ਖਾ ਕੇ ਹਟੇ ਸੀਗੇ, ਹੁਣ ਕਹਿੰਦੇ ਮੈਂਗੋ ਖਾਣਾ, ਮੈਂ ਕਿਹਾ ਚਲੋ ਖਾ ਲੋ।
ਅੱਛਾ, ਉਹ ਤੁਹਾਡਾ ਛੋਟੂ ਠੀਕ ਐ, ਛੋਟੂ ਰਾਮ।
ਹਾਂ, ਠੀਕ ਐ, ਉਹ ਤਾਂ ਸਭ ਤੋਂ ਜਿਆਦਾ ਸ਼ਰਾਰਤੀ ਸਭ ਤੋਂ ਜਿਆਦਾ ਓਹੀ ਸ਼ਰਾਰਤੀ ਏ, ਸਭ ਦੇ ਨੰਬਰ ਓਹੀ ਲੈ ਰਿਐ, ਸ਼ਰਾਰ ਬੱਚਿਆਂ ਚੋਂ ਸਭ ਤੋਂ ਜਿਆਦਾ ਅੱਗੇ ਓਹੀ ਐ।
ਮੇਰੇ ਕੋਲ ਆਏਗਾ ਨਾ, ਕਈ ਵਾਰੀ ਆਏਗਾ ਮੇਰੇ ਕੋਲ।
ਅੱਛਾ।
ਗੱਲਾਂ ਕਰੇਗਾ ਮੇਰੇ ਨਾਲ, ਸਾਰੀ ਗੱਲਾਂ ਦੱਸ ਦੇਗਾ, ਗੱਲ ਪਲਟਣੀ ਵੀ ਬੜੀ ਜਲਦੀ ਆਂਦੀ ਏ ਏਨੂੰ।
ਅੱਛਾ ਜੀ, ਆਹੋ। ਵ ਸਾਰੇ ਈ ਕਹਿੰਦੇ ਨੇ, ਸਾਰੇ ਈ ਕਹਿੰਦੇ ਨੇ, ਬੜਾ ਤੇਜ਼ ਏ ਉਹ।
ਕਈ ਹਾਏ, ਕਈ ਵਾਰੀ ਜੇੰਜ ਆ ਜਾਂਦੈ ਨਾ ਘਰ। ਵੀ ਆਂਟੀ ਜੀ ਮੈਨੂੰ ਟੀਵੀ ਲਗਾ ਦੋ, ਟੀਵੀ ਲਗਾ ਦੋ ਟੀ ਵੀ ਤੇ ਮੈਂ ਲਗਾ ਦੇਣੀ ਆਂ, ਫਿਰ ਮੈਂ ਇਹਨੂੰ ਕਹਿਣੀ ਆ ਮੇਰਾ ਪਾਠ ਥੋੜ੍ਹਾ ਜਾ ਰਹਿ ਗਿਐ।
ਅੱਛਾ।
ਰ ਰਿਮੋਟ ਲੇਗਾ, ਥੋੜਾ ਜਾ ਅੱਗੇ ਕਰ ਦੇਗਾ, ਐ ਦੇਖੋ ਆਂਟੀ ਜੀ, ਐ ਦੇਖੋ ਖ ਤਮ ਹੋ ਗਿਐ, ਆਂਟੀ ਜੀ ਦੇਖੋ ਖ਼ਤਮ ਹੋ ਗਿਐ।
ਅੱਛਾ ਜੀ, ਹਾਂ ਬੌਤ ਤੇਜ ਏ। ਸ ਸਾਰਿਆਂ ਨੂੰ ਮੱਲੇ ਚ ਵੀ ਸਾਰਿਆਂ ਨੂੰ ਏਦਾਂ ਈ ਕਰਦਾ। ਸਭ ਨਾਲ ਗੱਲਾਂ ਵੀ ਕਰ ਆਏਗਾ, ਸਭ ਨਾਲ ਝਕਦਾ ਵੀ ਨੀ ਏ। ਸ਼ਰਾਰਤਾਂ ਵੀ ਸਭ ਦੇ ਘਰ ਜਾਂ ਕੇ ਕਰ ਆਏਗਾ।
ਹਾਂਜੀ, ਫ਼ਿਰ ਕਦੀ ਬੈਠਾ ਹੋਏਗਾ ਨਾ ਮੈਂ ਆਪਣੇ ਬੱਚੇ ਦੀ ਰੋਟੀ ਦੇ, ਦੋ ਫੇਰ ਮੈਨੂੰ ਵੀ ਦੇ ਦੋ ਨਾ ਫੇਰ ਤੁਸੀਂ ਦੇ ਦੋ, ਹ ਤੁਸੀਂ ਅਪਣੀ ਬੇਟੀਆਂ ਨੂੰ
ਤੇ ਪਈਆਂ ਔਨ ਔਨੇ ਨਾ ਝਾ ਕਾ ਕਰਨਾ ਨਾ ਕੁਛ ਕਰਨਾ। ਔਨੇ ਜੋ ਚੀਜ਼ ਲੈਣੀ ਏ ਕਿਸੇ ਕੋਲ ਵੀ ਮੰਗ ਲੈਣੀ ਏ ਔਨੇ। ਐ ਤੇ ਹੈ ਈ ਐ, ਐਈ ਸਭ ਤੋਂ ਛੋਟਾ, ਛੋਟਾ ਏ ਨਾ ਤੇ ਐਈ ਜਾਦਾ ਸ਼ਰਾਰਤੀ ਏ।
ਮੈਂ ਐਨੂੰ ਕਿਆ, ਮੈਂ ਕਿਆ ਤੁਸੀਂ ਅਪਣੇ ਨਾਨੀ ਘਰ ਜਾਓਗੇ। ਮੇਰੇ ਸੇ ਗਿਫਟ ਲੈ ਕੇ ਆਓਗੇ।
ਹਾਂਜੀ। ਹਾਂਜੀ, ਫੇਰ।
ਮੈਂ ਕਿਆ ਮੇਰੇ ਸੇ ਇੱਕ ਚੋਕਲੇਟ ਲੈ ਆਣਾ, ਕੈੰਦਾ ਨਹੀਂ। ਚੋਕਲੇਟ ਤੋਂ ਖਾ ਕੇ ਖ਼ਤਮ ਹੋ ਜਾਂਦੀ ਏਨਾ।
ਅੱਛਾ। ਹਾਂ, ਬਸ ਓਹੀ ਨਾ ਅਪਣੀ, ਅੱਛਾ ਹਾਂ, ਅੱਛਾ ਫੇਰ।
ਫੇਰ ਮ ਕੈੰਦੈ ਕੀ ਲੈ ਕੇ ਆਵਾਂ? ਮੈਂ ਕਿਆ ਤੂੰ ਦੱਸ। ਤੈਨੂੰ ਏ, ਕਹਿੰਦਾ ਅਹ ਬੀ ਸੂਟ ਲੈਵਾਂ ਤੁਹਾਡੇ ਵਾਸ ਤੇ ਮੈਂ ਕਿਹਾ ਸੂਟ ਲੈ ਆਈ ਮੇਰੇ ਵਸਤੇ। ਕਹਿੰਦਾ ਮੈਂ ਅਪਣੀ ਮੰਮਾ ਨਾਲ ਬਾਜ਼ਾਰ ਜਾਵਾਂਗਾ ਤੇ ਮੈਂ ਸੂਟ ਲੈ ਕੇ ਆਵਾਂਗਾ।
ਠੀਕ ਐ ਵਧੀਆ ਸਗੋਂ, ਮੈਨੂੰ ਤਾਂ ਪਤਾ ਈ ਨੀ ਇੰਨੀਆਂ ਗੱਲਾਂ ਕਰ ਰਿਹਾ ਆ।
ਹਾਂ, ਬੌਤ ਗੱਲਾਂ। ਓਹ ਹਾਂ ਕੈੰਦਾ ਗਿਫਟ ਟੇ ਨਾ ਔਹ ਮੇਰੀ ਮਰਜ਼ੀ ਹੋਏਗੀ ਨਾ ਮੈਂ ਕੀ ਦੇਣਾ।
ਹੂੰ, ਅੱਛਾ।
ਹਾਂ, ਫੇਰ ਨਾਨੀ ਘਰੋਂ ਆਇਆਂ, ਆ ਗਿਆ ਮਨੂੰ ਟੋਫੀ ਖਵਾਈ, ਮੈਂ ਕਿਹਾ ਕੀ ਲੈ ਕੇ ਆਇਆ? ਇਹ ਲਿਆਵਾ ਤੁਹਾਡੇ ਵਾਸਤੇ ਵੀ ਲਿਆਣਾ ਵਾ, ਦੇ ਗਿਆ। ਹਾਂਜੀ, ਖੁਆ ਗਿਆ ਟੋਫੀਆਂ। ਫੇਰ ਮੈਂ ਕਿਆ ਮੇਰਾ ਗਿਫਟ।
ਅੱਛਾ, ਫੇਰ?
ਕੈੰਦਾ, ਬੱਸ ਗਏ ਨੀ। ਈ ਟੈਮ ਨੀ ਮਿਲਿਆ। ਮੈਂ ਕਿਹਾ ਲੈ ਗੱਲਾਂ ਵੇਖ ਗਲ ਕਰਦਾ ਪਿਆ। ਹੂੰ, ਕੈੰਦਾ ਮੈਂ ਜਾ ਨੀ ਪਾਇਆ ਸੂਟ ਲੈਣ ਤੁਹਾਡਾ।
ਅੱਛਾ, ਅੱਛਾ ਜੀ। ਤਾਂ ਲੈਣਾ ਨਾ ਹੁਣ ਓਹਦੇ ਕੋਲੋ ਫਿਰ ਕਈ ਉਹਨੂੰ ਲੈਨ ਚੱਲ। ਮੈਨੂੰ ਲਿਆ ਕੇ ਦੇ, ਹਾਂ।
ਕਹਿਣਾ ਮੈਂ।
ਅੱਛਾ। ਚਲੋ ਵਧੀਆ ਏ, ਮੈਨੂੰ ਵੀ ਇੱਦਾਂ ਕਹਿੰਦਾ ਰਹਿੰਦਾ ਕੁਛ ਨਾ ਕੁਛ ਬਸ ਬੋਲਦਾ ਹੀ ਰਹਿੰਦਾ। ਚਲੋ ਹੋਰ ਸੁਣਾਓ। ਹਾਂ ਇਹ ਤੇ ਹੈ, ਮੈਂ ਪੁੱਛਦੀ ਪਈ ਸੀ ਤੁਹਾਡੇ ਕੋਲ ਕਿ ਤੁਸੀਂ ਉਹ ਕਿੱਦਾਂ ਬਣਾਂਦੇ ਹੋ ਬੜਾ ਪਾਓ, ਮੇਰਾ ਬੇਟਾ ਵੱਡਾ ਵਾਲਾ ਤੁਹਾਡੇ ਘਰੋਂ ਖਾ ਕੇ ਗਿਆ ਵਾ। ਤੇ ਉਹ ਕਹਿੰਦਾ ਸੀ, ਆਂਟੀ ਕੋਲ ਪੁੱਛਣਾ ਕਿ ਬੜਾ ਪਾਓ ਕਿੱਦਾਂ ਬਣਾਇਆ ਮੈਨੂੰ। ਦੱਸੋ ਮੈਨੂੰ ਵੀ ਹੁਣ ਮੈਂ ਬਣਾਵਾਂਗੀ ਮੈਂ ਇਹਨੂੰ। ਖਵਾਵਾਂਗੀ ਰੋਜ਼ ਪਿੱਛੇ ਪਿਆ ਰਹਿੰਦਾ ਐ, ਉਹਨਾਂ ਕੋਲ ਪੁੱਛ ਕੇ ਆਓ, ਪੁੱਛ ਕੇ ਆਓ ਮੈਂ ਕਿਹਾ ਚੱਲ ਅੱਜ ਫੋਨ ਹੀ ਕਰ ਲਵਾਂ ਮੈਂ।
ਬੜੇ ਪਾ ਸੁਣ ਕੇ ਮੈਨੂੰ ਇੰਨੀ ਹੁੰਦੀ ਐ, ਮੇਰੇ ਹਰ ਪਾਸੇ ਫੇਮਸ ਮੇਰੇ ਬੱਚਿਆਂ ਨੇ ਕਰ ਦਿੱਤੇ। ਤਾਂ ਮੈਨੂੰ।
ਅੱਛਾ, ਚਲੋ ਵਧੀਆ ਸਗੋਂ।
ਟਿਊਸ਼ਨ ਦੀ ਟੀਚਰ ਨੂੰ ਹਾਂਜੀ। ਟੂਸ਼ਨ ਵਾਲੀ ਟੀਚਰ ਵੀ। ਬੋਲੇਗੀ ਤੁਹਾਡ ਆ ਕੇ ਸੁਣਿਐ ਤੁਸੀਂ ਵੜੇ ਪਾਓ ਬਣਾਦੇ ਔ, ਮੈਂ। ਕੇ ਬਣਾਨੀ ਆਂ, ਖਵਾਔ ਫਿਰ ਬਣਾ ਕੇ ਭੇਜੇ ਮੈਂ।
ਅੱਛਾ, ਚਲੋ ਵਧੀਆ ਮੈਡਮ ਦੀ ਵੀ ਐਸ਼ ਹੋ ਗਈ ਐ।
ਹੋਰ ਬਣਾ ਕੇ ਭੇਜੇ।
ਹਾਂ ਤੇ ਉਹ ਤੁਹਾਨੂੰ ਮੈਂ ਕਹਿੰਦੀ ਤਾਂ ਪਈ ਹਾਂ ਮੇਰਾ ਵੱਡਾ ਬੇਟਾ ਜਦੋਂ ਦਾ ਤੁਹਾਡੇ ਘਰੋਂ ਖਾ ਕੇ ਗਿਆ ਨਾ। ਕਹੀ ਜਾਂਦਾ ਕਿ ਉਹਨਾਂ ਕੋਲ ਪੁੱਛੋ ਪੁੱਛੋ ਪੁੱਛੋ। ਸਾਨੂੰ ਵੀ ਬਣਾ ਕੇ ਦਿਓ ਤੁਸੀਂ ਸਾਨੂੰ ਵੀ ਫਿਰ ਏਦਾਂ ਦੇ ਬਣਾਓ ਮੈਂ ਕਿਹਾ ਚੱਲ ਅੱਜ। ਫੋਨ ਕਰ ਹੀ ਲਵਾਂ ਪੁੱਛ ਹੀ ਲਵਾਂ ਪਹਿਲੇ।
ਹਾਂਜੀ ਹਾਂਜੀ ਦੇਖ। ਇੰਝ ਕਰਨਾ ਸਭ ਤੋਂ ਪਹਿਲਾਂ ਤੁਸੀਂ ਆਲੂ ਉਬਾਲਣਾ ਆਲੂ ਜਿੰਨੇ ਠੰਡੇ ਹੋਣਗੇ ਨਾ ਸਹੀ ਬਣਦਾ।
ਅੱਛਾ।
ਆਲੂ ਉਬਾਲ ਕੇ ਰੱਖ ਲੈ ਅਤੇ ਉਸ। ਉਸ ਤੋਂ ਬਾਅਦ ਠੰਡੇ ਹੋ ਗਏ ਨਾ ਉਹਨੂੰ ਤੜਕਾ ਲਗਾ ਲੋੋ।
ਅੱਛਾ।
ਹਲਕਾ ਜਿਹਾ ਤੇਲ ਪਾ ਲਓ।
ਹਾਂਜੀ।
ਤੇ ਜ਼ੀਰਾ ਪਾ ਲਓ।
ਅੱਛਾ।
ਤੇ ਕਾਲੀ ਸਰਸੋਂ ਆਉਂਦੀ ਹੈ ਨਾ।
ਹਾਂ ਹਾਂ।
ਕਾਲੀ ਸਰਸੋਂ ਅਤੇ ਕੜ੍ਹੀ ਪੱਤਾ ਜ਼ਰੂਰ ਪਾਉਣਾ ਵਿੱਚ।
ਅੱਛਾ ਮੈਂ ਵੇਖਿਆ ਕੜੀ ਪੱਤਾ ਮੋਸਟਲੀ ਹਰ ਚੀਜ਼ ਚ ਪੈਂਦਾ ਹੈਨਾ।
ਮੈਂ ਪਾਨੀ ਹਾਂ ਮੈਨੂੰ।
ਅੱਛਾ ਹਾਂ, ਉਹਦਾ ਟੇਸਟ ਅਲੱਗ ਹੋ ਜਾਂਦਾ ਨਾ। ਥੋੜ੍ਹਾ ਜਿਹਾ ਸਵਾਦ ਆ ਜਾਂਦਾ ਹਾਂਜੀ ਖੁਸ਼ਬੂ ਵੀ ਆ ਜਾਂਦੀ ਹੈ।
ਖੁਸ਼ਬੂ ਵੀ ਆ ਜਾਂਦੀ ਹੈ। ਹੁਣ ਅਸੀਂ ਇਹਦਾ ਤੜਕਾ ਬਣਾਉਦੇ ਆ ਅਦਰਕ। ਅਹ ਥੋੜ੍ਹਾ ਇੱਕ ਇੰਚ ਥੋੜਾ ਜਿਹਾ ਅਦਰਕ ਲੈਲੋ। ਤੇ ਲੱਸਣ ਥੋੜਾ ਜ਼ਿਆਦਾ ਲੈਣਾ, ਇਹ 'ਚ ਲਸਣ ਦਾ ਸਵਾਦ ਜ਼ਿਆਦਾ ਆਉਦਾ।
ਅੱਛਾ।
ਦੇ ਨਾਲ ਲੈ ਲਓ ਚਾਹੇ ਤੁਸੀਂ ਹਰੇ ਧਨੀਏ ਦੀ ਡੰਡੀਆਂ ਲੈ ਲਉ। ਧਨੀਆ ਭਾਵੇ ਨਾ ਲੇ ਨਾ ਡੰਡੀਆਂ ਡੰਡੀਆਂ ਲੱਲੇ ਨਾ ਨਾਲ ਉਹ। ਅਦਰਕ, ਲਸਣ ਤੇ ਡੰਡੀਆਂ, ਐਹ ਧਨੀਏ ਦੀਆਂ
ਅੱਛਾ
ਹਰੀ ਮਿਰਚ ਥੋੜ੍ਹੀ ਜਿਹੀ ਲੈ ਲਓ, ਦੋ -ਤਿੰਨ ਲੈ ਲਓ, ਬਚਿਆ ਦੇ ਹਿਸਾਬ ਨਾਲ ਪਾ ਲੈਣਾ, ਇਹ ਤਿੰਨੋ ਚੀਜ਼ਾਂ ਇਹਨੂੰ ਨਾ ਮਿਕਸ ਪੀਸ ਲਓ ਮਿਕਸੀ ਵਿੱਚ।
ਅੱਛਾ- ਅੱਛਾ ਇਹਨੂੰ ਪੀਸ ਨੀ, ਆ ਠੀਕ ਹੈ- ਠੀਕ ਹੈ।
ਮੈਂ ਤਾਂ ਕੁੱਟ ਲੈਂਦੀ ਹਾਂ ਚੰਗੀ ਤਰ੍ਹਾਂ।
ਅੱਛਾ।
ਤੇ ਜੰਜ ਤੇਲ 'ਚ ਜੀਰਾ ਪਾਇਆ, ਕਾਲੀ ਸਰਸੋਂ ਪਾਈ ਕੜੀ ਪੱਤਾ ਤੇ ਐਹ, ਐਹ ਸਾਰਾ ਮਸਾਲਾ ਪਾ ਦਿੱਤਾ
ਅੱਛਾ
ਇਹ ਹਲਕਾ ਜਿਹਾ ਭੁੰਨ ਲਿਆ ਤੇ ਆਲੂ ਪਾ ਦੋ, ਫਿਰ ਨਮਕ ਤੇ ਹਲਦੀ
ਹਾਂ- ਹਾਂ ਅੱਛਾ, ਵੈਸੇ ਮੈਂ ਵੇਖਿਆ ਕੁੱਟੀ ਹੋਈ ਚੀਜ਼ 'ਚ ਸਵਾਦ ਜ਼ਿਆਦਾ ਆਉਂਦਾ ਹੈ, ਮਿਕਸੀ 'ਚ ਪੀਸੀ ਹੋਈ ਨਾਲੋਂ, ਹਨਾ
ਮੈਂ ਤੇ ਹੱਥ ਨਾਲ ਹੀ ਕੁੱਟ ਕੇ ਪਾਉਂਦੀ ਹਾਂ ਨਾ ਉਹ ਸਵਾਦ ਜ਼ਿਆਦਾ ਆਉਂਦਾ ਐ
ਹਾਂ
ਐਂ, ਹੁਣ ਮਸਾਲਾ ਅਸੀਂ ਤਿਆਰ ਕਰ ਲਿਆ। ਮਿਕਸ ਕਰ ਲੋ ਨਮਕ ਮਿਰਚ ਆਪਣੇ ਹਿਸਾਬ ਨਾਲ ਪਾ ਲੈਣਾ ਠੀਕ ਐ ਅਤੇ ਤੂੰ ਹਰਾ ਧਨੀਆ ਪਾ ਲੈਣਾ ਹਲਕਾ ਜਿਹਾ
ਅੱਛਾ ਜੀ
ਹੈਂ ਇਹਨੂੰ ਠੰਡਾ ਕਰ ਲਉ। ਅਲੱਗ ਸਾਈਡ ਵਿੱਚ ਰੱਖ ਲਉ ਤੇ ਫਿਰ ਨਾ ਇੱਕ। ਵੇਸਣ ਦਾ ਘੋਲ ਬਣਾਉਣਾ ਹੈ।
ਵੇਸਣ ਦਾ।
ਹਾਂ ਉਹ ਬਣਾਉਣਾ ਹੈ ਜੰਝ ਉਹ ਹਾਂਜੀ ਗਾੜਾ ਗਾੜਾ ਗਾੜਾ। ਹਾਂ ਇੰਨਾ ਪਤਲਾ ਵੀ ਨਹੀਂ। ਹੁਣ ਅਸੀਂ ਗੋਲ- ਗੋਲ ਰੋਲ ਬਣਾਵਾਂਗੇ, ਆਲੂ ਦੀ ਪਿੱਠੀ ਬਣਾਵਾਂਗੇ, ਉਹ ਡਿਪ ਹੋ ਜੇ ਬ ਦੇ ਨਾ ਥੱਲੇ ਨਾ ਗਿਰੇ, ਚਿਪਕ ਜਾਏ ਅੱਛੀ ਤਰ੍ਹਾਂ, ਉਸ ਹਿਸਾਬ ਨਾਲ ਤੁਸੀਂ ਘੋਲਕੇ ਬਣਾ ਲੈ ਨਾ, ਉਹਦੇ 'ਚ ਮੈਂ ਕਾਲੀ ਮਿਰਚ, ਨਮਕ ਪਤਲਾ ਤੇ ਕਰਨਾ ਹੀ ਨਹੀਂ ਹੈ। ਗਾੜਾ ਫਿਰ ਵੀ ਚੱਲ ਜਾਏਗਾ, ਪਤਲਾ ਨਹੀਂ ਚੱਲਦਾ। ਉਹਦੇ 'ਚ ਨਮਕ ਤੇ ਕਾਲੀ ਮਿਰਚ ਪਾਉਣੀ ਏ ਬਸ, ਤੇ ਹੁਣ ਫੇਰ ਅਸੀਂ ਕੀ ਕਰਨਾ ਤੇਲ ਗਰਮ ਕਰ ਲਿਆ, ਜ਼ਿਆਦਾ ਤੇਜ਼ ਨਾ ਕਰਨਾ ਗਰਮ, ਮੀਡੀਅਮ। ਮਤਲਬ ਕਰ ਲੈ ਨਾ, ਤੇ ਇਹ ਆਲੂ ਦੇ ਗੋਲ ਲੋ ਲੋਹੀਆ ਬਣਾ ਕੇ ਨਾ, ਜਿੰਨੀ ਤੁਸੀਂ ਖਾਣੇ, ਛੋਟੀ -ਛੋਟੀ ਬਣਾ ਲਉ ਤੇ ਬੇਸਨ 'ਚ ਘੋਲ ਕੇ ਨਾ ਉਹਨਾਂ ਨੂੰ ਤਲ ਲਓ
ਅੱਛਾ ਜੀ
ਵੇਸਣ ਚੱਲ, ਐਹ ਬਣ ਗਏ ਬੜੇ ਬਣ ਗਏ
ਹਾਂਜੀ, ਹਾਂਜੀ
ਤੇ ਇੱਕ ਨਾ ਵੜੇ ਦੀ ਨਾ ਉੱਤੇ, ਚਟਨੀ ਬਣਦੀ ਹੈ, ਸੁੱਕੀ- ਸੁੱਕੀ ਚਟਨੀ ਬਣਦੀ ਹੈ
ਸੁੱਕੀ ਚਟਨੀ ਕਾਹਦੀ ਅੱਛਾ, ਅੱਛਾ, ਅੱਛਾ ਉਹ ਕਿੱਦਾਂ ਬਨਾਣਾ।
ਓ ਜੇ ਲੱਸਣ ਲੈਲੇ ਬਿਨਾਂ ਛ ਛਿੱਲੋ ਨਾ ਓਨੂੰ ਛਿੱਲੋ ਨਾ। ਹਾਂ ਨਹੀਂ ਛਿੱਲਣੇ ਇਹਨੂੰ ਨਾ ਇਂਜ ਈ ਪਾਉਣੀ 'ਚ ਲੈ ਕੇ ਨਾ ਤਲ ਲੋ ਸੜਨ ਨਾਲ
ਅੱਛਾ ਜੀ ਜਿੱਦਾਂ ਤੇਲ ਕੜਾਈ ਦੇ ਵਿੱਚ ਪੋਣੀ ਚ ਰੱਖ ਕੇ ਤੇ ਉਹਨੂੰ ਤਲ ਲੈਣਾ
ਤਲ ਲੋ ਉਹਨੂੰ ਸਾਈਡ ਚ ਛਿੱਲੜ ਵੀ ਨੀ ਲਾਉਣੇ ਐਂ ਜੀ ਤਲ ਲੋ ਫਿਰ ਉਸ ਉਸ ਤੋਂ ਬਾਅਦ ਜਿਹੜਾ ਵੇਸਣ ਤੁਸੀਂ ਘੋਲ ਬਣਾਇਆ ਐ ਉਹ ਹਲਕੀ ਹਲਕੀ ਨਾ ਛਿੱਟਾ ਹੱਥ ਨਾਲ ਛਿੱਟਾ ਮਾਰੀ ਜਾਓ ਮਾਰੀ ਜਾਓ ਪਕੌੜੀਆਂ ਬਣ ਜਾਣਗੀਆਂ
ਅੱਛਾ ਉਹ ਤੇਲ ਦੇ ਵਿੱਚ ਪਾ ਲੋ ਉਹ ਛੋਟੀ ਛੋਟੀ ਬੂੰਦੀਆਂ ਬਣ ਜਾਣਗੀਆਂ ਠੀਕ
ਬੂੰਦੀਆਂ ਬਣ ਜਾਣਗੀਆਂ ਉਹਨੂੰ ਵੀ ਤਲ ਕੇ ਤੁਸੀਂ ਅਲੱਗ ਕੱਢ ਲਓ ਥੋੜ੍ਹੀ ਜਿਹੀ ਅਗਰ ਤੁਆਡੇ ਕੋਲ ਨਾਰੀਅਲ ਦਾ ਬੁਰਾਦਾ ਹੈਗਾ, ਐ ਤੇ ਠੀਕ ਏ ਅਗਰ ਨਈਤੇ ਨਾਰੀਅਲ ਪਾਾਲੋ ਵਿੱਚ ਨਹੀਂ ਤੇ ਤੁਸੀਂ ਮੂੰਗਫਲੀਆਂ ਪਾਲੋ ਮੁਗਫਲੀਆਂ ਤਲ ਕੇ ਨਾ ਮੂੰਗਫਲੀਆਂ ਵੀ ਤਲ ਲੋ ਪੋਣੀ ਚ ਪਾ ਕੇ ਤਲੋ ਇਹ ਤਿੰਨੋਂ ਚੀਜ਼ਾਂ ਪਾਉਣੀਆਂ ਅਤੇ ਇਹ ਠੰਡੀਆਂ ਕਰਕੇ ਮਿਕਸੀ 'ਚ ਪੀਸ ਲਉ
ਅੱਛਾ
ਅਤੇ ਉਹਦੇ ਚ ਪਾਉਣੇ ਸਿਰਫ ਕਸ਼ਮੀਰੀ ਲਾਲ ਮਿਰਚ
ਅੱਛਾ ਕਸ਼ਮੀਰੀ ਲਾਲ ਮਿਰਚ। ਉੰਝ ਲਾਲ ਮਿਰਚ ਨਾ ਪਾ ਕੇ ਕਸ਼ਮੀਰੀ ਲਾਲ ਮਿਰਚ ਪਾ ਲਈਏ ਅਸੀ।
ਮਿਕਸੀ ਚ ਪੀਸ ਲਿਆ ਬਸ।
ਅੱਛਾ, ਅੱਛਾ ਅਤੇ ਉਹ ਹੋ ਜਾਏਗਾ ਨਾ ਸੁੱਕਾ ਮਸਾਲਾ।
ਸੁੱਕਾ ਮਸਾਲਾ ਹੋ ਜਾਏਗਾ ਫੇਰ ਅਸੀਂ ਵੜੇ ਕਹਿ ਕੇ ਤਿਆਰ ਕਰਨੇ ਨੇ ਵੜੇ ਲੈ ਕੇ ਹਲਕਾ, ਹਲਕਾ। ਗਰਮ ਕਰ ਲਓ ਉਹਨੂੰ।
ਅੱਛਾ।
ਅਤੇ ਉਹਨੂੰ ਵਿੱਚੋਂ ਕੱਟ ਲਉ ਉੱਪਰ ਨੀਚੇ ਹੋ ਜਾਵੇਗਾ। ਫਿਰ ਉਹ 'ਚ ਨਾ ਹਰੀ ਚਟਨੀ ਪੁਦੀਨੇ ਦੀ ਲਗਾ ਲਉ।
ਪਾਓ ਉਹੀ। ਤੇ ਹੈ ਨਾ ਜਿੱਦਾਂ ਅਸੀਂ ਉਹ ਖਾਂਦੇ ਹਾਂ ਅਹ ਕੀ ਕਹਿੰਦੇ ਆ ਉਹਨੂੰ। ਆ ਪਾਓ ਭਾਜੀ ਖਾਂਨੇ ਆ, ਹੈਨਾ ਉਓਹੀ ਵਾਲੇ ਨਾ ਪਾਓ
ਹਾਂਜੀ ਉਹੀ ਪਾਓ
ਉਹੀ ਪਾਓ ਅੱਛਾ।
ਬਸ ਫੇਰ ਅਚੋਂ ਹਰੀ ਚਟਨੀ ਜਿਹੜੀ ਉਹ ਬਨੀ ਹੁੰਦੀ ਆ ਘਰ ਬਣਾਉਂਦੀ ਹੋ ਗੇ ਤੁਸੀਂ ਤੁਹਾਡੇ ਕੋਲ ਖਾਧੀ ਸੀ ਮੈਂ ਹੈ ਨਾ ਉਹੀ ਚਟਨੀ ਲੈ ਲਉ ਉਹ ਦੋਨੋ ਵੜੇ ਤੇ ਨਾ ਪਾਲੋ
ਅੱਛਾ ਜੀ।
ਦੋਨੋ ਬੜੇ ਦੇ ਉੱਪਰ ਨੀਚੇ, ਹਲਕੀ ਹਲਕੀ ਲਗਾ ਲੋ
ਅੱਛਾ, ਅੱਛਾ।
ਪਰ ਜਿਹੜੇ ਬੜੇ ਤੱਲੇ ਹੋਏ ਨੇ, ਜਿਹੜੇ ਬੜੇ ਤੱਲੇ ਹੋਏ ਨੇ ਤੇ ਉਸ ਤੋਂ ਵਿੱਚੋਂ ਇੱਕ ਵੜਾ ਪਾਓ, ਚੱਟਨੀ ਲਗਾਓ ਵੜਾ ਉੱਤੇ ਉਹ ਬ ਮਸਾਲਾ ਜਿਹੜੇ ਬਨਾਯਾ ਨਾ, ਔ ਧੁੜ ਲੋ ੳਪਰ, ਤੇ ਤਵੇ ਤਾਂ ਉਹਨੂੰ ਨਾ, ਹਲਕਾ ਹਲਕਾ ਬਟਰ ਲਗਾ ਕੇ ਨਾ
ਹਾਂਜੀ, ਹਾਂਜੀ, ਚਲੋ ਮੈਂ ਨਾ ਹੁਣ ਟਰਾਈ ਕਰਾਂਗੀ, ਜ਼ਰੂਰ ਪੱਕਾ ਹਾਂ
ਮਨ ਕਰ ਗਿਆ, ਖਾਣ ਤੇ
ਅੱਛਾ, ਤੁਸੀ ਮੈਂ ਖੁਦਾ ਹੀ ਕਹਿਣ ਲੱਗੀ ਸੀ, ਮੈਂ ਕਿਹਾ ਦੱਸਦੇ ਤੁਸੀਂ ਭਏ ਉਹ ਤੇ, ਮਨ ਮੇਰਾ ਕਰਦਾ ਹੋ ਹੁਣ ਤੇ ਬਣਾਵਾਂਗੀ ਨਾ ਫਿਰ ਮੈਂ
ਅਰੇ ਮੈਂ ਵੀ ਬਣਾਵਾਂਗੀ, ਹੁਣ ਮੈਂ ਕੱਲ੍ਹ ਬਣਾਵਾਂਗੀ ਸੰਡੇ ਨੂੰ
ਅੱਛਾ ਠੀਕ ਹੈ, ਚਲੋ ਇੰਝ ਕਰਾਂਗੇ, ਕਿ ਤੁਸੀਂ ਕੱਲ ਬਣਾਓਗੇ ਨਾ ਸੰਡੇ ਨੂੰ ਤੇ ਮੈਂ ਤੁਹਾਡੇ ਘਰ ਆ ਜਾਂਗੀ, ਥੋੜ੍ਹਾ ਦੇਖ ਕੇ ਹੋਰ ਪਤਾ ਲੱਗ ਜਾਯੇਗਾ। ਦੱਸ ਦਿੱਤਾ, ਤੁਸੀਂ ਬਹੁਤ ਅੱਛੇ ਤਰੀਕੇ ਨਾਲ ਦੱਸਿਆ, ਮੈਨੂੰ ਆ ਵੀ ਗਿਆ ਸਮਝ ਵੀ ਆ ਗਿਆ। ਇੱਕ ਵਾਰੀ ਹੁਣ ਤੁਸੀਂ ਕਹਿ ਦਿੱਤਾ ਨਾ ਕਿ ਕੱਲ੍ਹ ਬਣਾਵਾਂਗੀ, ਮੈਂ ਕਿਹਾ ਚੱਲ ਲਾਈਵ ਦੇਖਲਾਗੇ, ਠੀਕ ਹੈ, ਮੈਂ ਤੁਹਾਡੇ ਘਰ ਆਵਾਂਗੀ।
ਹਾਂ, ਇਹ ਮੇਰੇ ਹਸਬੈਂਡ ਨੇ, ਇਹਨਾਂ ਨੂੰ ਇੰਨਾ ਪਸੰਦ ਏ, ਇੰਨਾ ਪਸੰਦ ਏ ਨਹੀਂ ਬਣਾਵਾਂਗੇ ਨਾ ਕੀ, ਗੱਲ ਬਣਾਾਨਾ ਭੁੱਲ ਗਈ ਏ
ਅੱਛਾ, ਚਲੋ ਵਧੀਆ ਸਗੋਂ। ਹਾਂ, ਠੀਕ ਹੈ ਜੀ, ਫਿਰ ਮੈਂ ਤੁਹਾਡੇ ਘਰ ਆਵਾਂਗੀ, ਠੀਕ ਹੈ ਘ ਆਵਾਂਗੀ ਮੈਂ ਕੋ ਤੁਹਾਡੇ ਘਰ, ਠੀਕ ਹੈ ਜੀ, ਔ ਕੇ ਸਤਿ ਸ਼੍ਰੀ ਅਕਾਲ।